ਹਾਂਜੀ ਹੈਲੋ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਰ ਕੀ ਹਾਲ ਕੁਛ ਨੀ ਬਸ ਬੈਠੇ ਫਿਲਮ ਲਗਾਈ ਦੀ ਸੀ ਬੱਚਿਆਂ ਨੇ ਫਿਲਮ ਵੇਚਦੇ ਪੈਣੇ
ਹਾਂ ਉਹ ਜਿਹੜੀ ਨਵੀਂ ਮੂਵੀ ਆਈ ਆ
ਹਾਂਜੀ ਹਾਂਜੀ ਨਵੀਂ ਲਾਈ ਦੀ ਸੀ ਹਾਂ ਹਾਂ ਦਲ ਜੀ ਆਹ ਉਹ ਨਾ ਇੰਟਰਸਟਡ ਨਾ ਫੇਰਮ ਉਹਨਾ ਨੇ ਫਿਰ ਚੁਪ ਫੋਨ ਤੇ ਕਨੈਕਟ ਕੀਤਾ
ਆਹ ਵਿੱਚੋਂ ਥੋੜ੍ਹੀ ਕੱਟੀ ਹੋਈ ਹੈ ਫਿਲਮ ਪਰ ਹੈ ਠੀਕ ਹੈ ਕੁਛ ਸੀਨ ਦਿਖਾਏ ਦੇ ਆ ਕੁਛ ਨਹੀਂ ਦਿਖਾਏ ਦੇ ਇਹਨਾਂ ਨੇ
ਆਹ ਇਹੀ ਹੋਏਗਾ ਨਾ ਫਿਰ ਉਹ ਤੇ ਫਿਰ ਰਿਲੀਜ਼ ਨਹੀਂ ਨਾ ਹੋਣ ਦਿੱਤੀ ਇਹ ਫਿਲਮ ਹੈ ਵਾਲੀ
ਜਿਹੜੇ ਮੇਨ ਸੀਨ ਨੇ ਨਾ ਉਹ ਥੋੜੇ ਕੱਟੇ ਹੋਏ ਨੇ ਬਾਕੀ
ਹਮ ਆ ਹੋ ਸਕਦਾ ਹ
ਪੁਲਿਸ ਦੇ ਬਾਰੇ
ਹ ਮੇਨ ਸਟੋਰੀ ਚਲੋ ਆਏੜ ਨਾ ਹ ਜ ਚਲੋ, ਹੋਰ ਹਾਂਜੀ -ਹਾਂਜੀ, ਗਏ ਤਾਂ ਸੀ ਛੋਟਾ ਉਹਦੇ ਲੱਗੇ ਰਹੇ ਆ ਬਸ ਆ ਗਿਆ, ਢਾਈ ਵਜੇ ਆ ਜਾਂਦਾ।
ਤੇ, ਉਹਦੀ ਵੱਡੇ ਦੀ, ਐਡਮਿਸ਼ਨ ਹਜੇ ਨਹੀਂ ਹੋਈ?
ਆ, ਨਹੀਂ ਬਸ ਹੁੰਦੇ ਪਏ ਫੋਰਮ ਵਗੈਰਾ ਫਿਲ ਕਰਦਾ ਪਿਆ ਉਹ ਥੋੜੀ ਨਾ ਐਤਕੀਂ ਕੀ ਪ੍ਰੋਸੀਜਰ ਲੰਬਾ ਹੈ। ਸਿੱਧੀ ਨਾ ਹੈਗਾ, ਉਹ ਕਿਹੜਾ ਅਹ ਟੈਸ ਹੋਇਆ ਦਾ ਨਾ, ਉਹਦੇ ਹਿਸਾਬ ਨਾਲ ਅਡਮਿਸ਼ਨਾ ਹੋਣਾ, ਕੋਈ, ਪਤਾ ਨੀ ਕੀ ਹਿਸਾਬ
ਕਿਹੜੇ ਸਬਜੈਕਟ ਰੱਖੇ ਨੇ?
ਬੀ -ਕੌਮ ਕਰੇਗਾ ਔਨਰਸ, ਜਾਂ ਦੂਜੀ ਸਿੰਪਲ ਜੋ ਇਹਦਾ ਹੋਏ ਪਤਾ ਹੀ ਨਹੀਂ, ਜਿਹਦੇ ਚ ਮਿਲ ਜਾਏਗੀ, ਹਮਮ
ਅੱਛਾ ਜੀ।
ਹਾਂਜੀ -ਹਾਂਜੀ, ਕੋਮਰਸ ਤੋਂ ਬਾਅਦ ਫੇਰ ਬੀ ਕਾਮ ਹੁੰਦੀ ਹੈ ਨਾ ਕੋਮਰਸ ਤੇ ਕਰਦਾ ਹੀ ਹੈ। ਹੋਰ ਸੁਣਾਉ? ਤੁਸੀਂ ਖਾ ਲਈ ਰੋਟੀ -ਪਾਣੀ?
ਰੋਟੀ, ਨੀ ਹਜੇ ਖਾਣੀ ਹੈ ਬਸ, ਥੋੜਾ, ਲੇਟ ਹੋ ਗਏ। ਨਹੀਂ ਬਸ ਖਾਣੀ ਸੀ ਨਾ, ਬੱਚੇ ਆਏ ਦੇ ਸੀ ਟਿਊਸ਼ਨ ਵਾਲੇ ਹੁਣੇ ਗਏ ਨੇ
ਅੱਛਾ -ਅੱਛਾ
ਉਹ ਬਸ ਮੈਂ ਕਿਹਾ, ਚੱਲ ਮੈਂ ਈ ਤੇ ਇਹ ਦੋਨਾਂ ਨੇ ਹੀ ਖਾਣੀ ਹੈ, ਆਰਾਮ ਨਾਲ ਖਾਂਦੇ ਹਾਂ।
ਅੱਛਾ, ਆਹੋ ਦੋਨੋ ਜਣੇ
ਹਾਂ, ਬਸ ਹੁਣ ਉਹ ਹੁਣੇ ਗਏ ਆ, ਤੇ ਮੈਂ ਕਿਹਾ ਚੱਲ ਪਾ ਕੇ ਖਾਈਏ, ਤੇ ਬਸ ਫੋਨ ਕਰ ਲਾਂ ਪਹਿਲੇ
ਅ, ਛੁੱਟੀਆਂ ਨਾ ਤੁਹਾਡੇ ਇੱਧਰ ਬੱਚਿਆਂ ਨੂੰ, ਫਿਰ ਜਲਦੀ ਆਉਂਦੇ ਹੋਣੇ
ਬ, ਆਹ ਇੱਕ ਵਜੇ ਬੁਲਾਈ ਦਾ ਵੇ, ਤੇ ਸਕੂਲ ਬਾਈ ਤਰੀਕ ਖੁੱਲੇਣੇ ਹੈ, ਹੋਰ ਵਧੀਆ ਛੁੱਟੀਆਂ ਛੋਟੇ ਬੱਚਿਆਂ ਦੀਆਂ ਤੇ, ਉਸ ਕਾਰਨ ਫਿਰ ਲੇਟ ਹੋ ਜਾਂਦਾ ਹਾਂ ਸ਼ਾਮੀ ਬੁਲਾਉ, ਤੇ ਫਿਰ ਆਪਣਾ ਵੀ ਥੋੜਾ ਟਾਈਮ ਨਹੀਂ ਹੁੰਦਾ ਨ
ਹਾਂ, ਨਹੀਂ- ਨਹੀਂ ਹਾਂਜੀ ਸ਼ਾਮੀ ਫਿਰ ਕੋਈ ਨਾ ਕੋਈ ਕੰਮ ਤਾਂ ਕਰਨਾ ਹੀ ਹੁੰਦਾ।
ਹ, ਰੈਸਟ ਵੀ ਥੋੜ੍ਹੀ ਕਰਨੀ ਹੁੰਦੀ ਹੈ।
ਹਾਂਜੀ, ਹੂੰ, ਚਲੋ ਅਸੀਂ ਅੱਜ ਬਣਾਏ ਸੀ, ਟਿੰਡੇ ਭਰ ਕੇ ਬਣਾਏ ਟਿੰਂਡੇ ਭਰਵੇਂ ਹਾਂਜੀ, ਖਾ ਲਏ ਉੰਝ ਪਹਿਲਾਂ ਤਾਂ, ਕਰਦਾ ਪਿਆ ਸੀ ਛੋਟਾ, ਕੀ ਬਣਾ ਲਿਆ ਕੀ ਕਰ ਲਿਆ ਰਾਜਮਾਂ ਬਣਾਣੇ ਸੀ, ਮੈਂ ਕਿਹਾ, ਰਾਜਮਾਂ ਕੱਲ ਪਰਸੋਂ ਬਣਾ ਲਾਂਗਰੀ।
ਰਾਜਮਾਂ ਵੀ ਕਿੰਨੇ ਕੁ ਖਾਣੇ, ਅਸੀਂ ਆਪੇ ਕੱਲ ਬਣਾਏ ਦੇ ਸੀ।
ਖਾਧੇ ਜਾਂਦੇ, ਦਾਲਾਂ ਨਹੀਂ ਰੋਜ਼ ਰੋਜ਼ ਖਾਧੀਆਂ ਜਾਂਦੀਆਂ।
ਹਾਂ, ਤੇ ਉਹ ਕੱਲ੍ਹ ਰਾਜਮਾਂ ਸੀ, ਰਾਤੀ ਫਿਰ ਪਨੀਰ ਬਣਾ ਲਿਆ ਨਾਲ ਦਾਲ ਸੀ। ਤੇ ਥੋੜੀ
ਹਾਂ, ਬਸ ਇਸ ਤਰ੍ਹਾਂ ਹੀ ਤੇ ਚੱਲਦਾ ਰਾਜਮਾਂ ਤੇ ਖਾ ਲੈਂਦੇ, ਭਾਵੇਂ ਦਿਨੇ ਵੀ ਤੇ ਰਾ ਤੀ, ਵੀ ਖਾ ਲੈਣਗੇ, ਹਾਂ ਉਹੀ, ਮੈਂ ਕਿਹਾ ਚਲ ਕੱਲ ਜਾਂ ਪਰਸੋਂ, ਹਾਂ। ਉੰਝ ਖਾ ਲਈ, ਇਹਨੂੰ ਸਹੀ ਲੱਗੇ ਖਾ ਤੇ ਗਿਆ ਉੰਝ ਬਸ ਨਾਮ ਤੋਂ ਹੀ ਥੋੜਾ ਹੋ ਜਾਂਦੀ ਆ ਨਾ ਦਿੱਕਤ, ਬਈ ਕੀ ਬਣਾਉਣ ਹਾਂ, ਫੁਲਕੇ -ਫੁਲਕੇ, ਚਾਵਲ ਨਹੀਂ, ਇਹ ਨਹੀਂ ਨਾ ਖਾਂਦੇ ਚਾਵਲ,।
ਕਈ ਖਾ ਲੈਂਦੇ ਨ, ਜੇ ਫਰਾਈ ਕਰਕੇ ਬਣਾਏ ਕਹਿੰਦੇ ਮਸਾਲਾ ਵੀ ਥੋੜਾ ਹੋਏ ਨਾ, ਗ੍ਰੇਵੀ ਚ, ਖਾਧੇ ਜਾਂਦੇ ਆ ਚਾਵਲਾਂ ਨਾਲ।
ਨਹੀਂ, ਕੱਦੂ ਵਗੈਰਾ ਨਾਲ ਬਣਾ ਲੈਨੇ ਆ ਚਾਵਲ, ਇਹਦੇ ਨਾਲ ਨਹੀਂ ਸੁੱਕੇ- ਸੁੱਕੇ, ਬਣਾਈ ਦੇ ਐ ਇੰਝ ਹਾਂਜੀ ਹੁਣ ਜਿੱਦਾਂ ਹੀ ਦੂਈ ਵਿੱਚ ਪਾ ਲੈਂਦੇ ਆਪਣੇ ਮਰਜ਼ੀ ਜੋ
ਹਾਂ, ਦਹੀਂ ਤਾਂ ਚੱਲਦਾ ਹੀ ਏ ਲੇ, ਕਿ ਨੌਣ ਕੋਈ ਬਰਸਾਤ 'ਚ ਨਹੀਂ ਖਾਣਾ ਚਾਹੀਦਾ ਜ਼ਿਆਦਾ ਦਹੀਂ ਵੀ ਨਹੀਂ ਖਾਣਾ ਚਾਹੀਦਾ।
ਆਹੋ ਜਦੋਂ ਜਿਆਦਾ ਹੋਏਗੀ ਨਾ ਬਰਸਾਤ ਫੇਰ ਹੋਏਗਾ।
ਇਸ ਵੇਲੇ ਤਾਂ ਖਾਣ ਤੇ ਮਨ ਨਹੀਂ ਹੈ, ਠੰਡਾ-ਠੰਡਾ, ਕੁਛ ਖਾਧਾ ਜਾਏ। ਹਾਂ
ਨਾਲ ਅੰਬ ਲਿਆਏ ਦੇ ਸੀਂ ਅੰਬ ਖਾਧੇ ਹੋਰ ਵਧੀਆ ਸਭ ਠੀਕ ਹ ਹਾਂ ਰੇਟ ਮੈਨੂੰ ਨੀ ਪਤਾ ਕਿੰਨੇ ਨੇ
ਆਹ ਨਹੀਂ ਸਸਤੇ ਹੁਣ ਪੰਜਾਹ ਦੇ ਦੋ ਚਲੋ ਦੇ ਰਹੇ ਹ ਸਾਰੀ ਜਗ੍ਹਾ ਹਾਂ ਨਹੀਂ ਨਹੀਂ, ਸਭ ਜਗ੍ਹਾ ਰੇਟ ਇੱਕੋ ਬਖਸ਼ੀ ਨਗਰ ਮੰਡੀ ਫਰੂਟ ਮੰਡੀ ਐ, ਇੰਦਰਾਯੋਗ ਮੰਡੀ ਐ।
ਮੰਡੀ ਚ ਥੋੜਾ ਫ਼ਰਕ ਹੁੰਦਾ।
ਹਾਂ, ਨਹੀਂ ਉਸ ਤਰ੍ਹਾਂ ਵੀ ਹੁਣ ਆਉਂਦੇ ਨੇ ਗਲੀ ਚ ਵੀ ਰੇਹੜੀਆਂ ਆ ਜਾਂਦੀਆਂ ਨਾ। ਥੋੜ੍ਹਾ ਫਰਕ ਪੈ ਗਿਆ ਇਹਦਾ ਫਰੂਟ ਨੂੰ ਅੱਛਾ ਹੋ ਗਏ ਵੀ ਮਿ, ਮਿੱਠੇ ਹੋ ਗਏ ਨੇ ਤੇ ਥੋੜੇ ਸਸਤੇ ਵੀ ਹੋ ਗਏ ਨੇ ਪਹਿਲ ਖੱਟੇ ਈ ਕਿੰਨੀ ਦੇਰ ਰਹੇ ਨੇ।
ਖੱਟੇ ਤੇ ਹੈ ਹੁਣ ਬਰਸਾਤ ਜੋ ਹੁੰਦੀ। ਬਰਸਾਤ ਕਰਨ ਹਾਂਜੀ ਹਾਂਜੀ ਹਾਂਜੀ। ਹਾਂ ਨਹੀਂ
ਹੋਰ,
ਚਲੋ ਬਸ ਵਧੀਆ ਵਧੀਆ ਠੀਕ ਐ ਹਾਂਜੀ।
ਤੇ ਬਾਕੀ ਗਏ ਛੁੱਟੀਆਂ ਚ ਓ ਐ ਸਭ ਜਗ੍ਹਾ।
ਹੋਰ ਸਭ ਘੁੰਮ ਫਿਰ ਆਏ ਇਹ ਵੀ ਗਿਆ ਤਾਂ ਸੀ ਵੱਡੇ ਵਾਲਾ ਹੇਮਕੁੰਟ ਸਾਹਿਬ ਇਹ ਵੀ। ਕੱਲ ਆਇਆ ਬਸ ਸੁਣਾਉਦਾ ਪਿਆ ਇਹ ਸਾਰੀਆਂ ਗੱਲਾਂ ਬਾਤਾਂ ਕਹਿੰਦਾ ਅਸੀਂ ਆਏ ਹਾਂ ਤੇ ਮਤਲਬ ਜਿੱਧਰੋਂ ਅਸੀਂ ਆਏ ਨਾ ਰਸਤਾ ਹੁਣ ਬੰਦ ਹੋ ਗਿਆ ਕਿਉਂਕਿ ਖਾਈ ਸੀ ਨਾ ਬਦਰੀਨਾਥ ਡਿੱਗਿਆ ਸੀ ਪਹਾੜ ਵਗੈਰਾ ਕੋਈ ਸੜਕ ਤੇ ਹਾਂ ਇਹ ਪਹੁੰਚੇ ਇਧਰ ਘਰ ਵੱਲ ਤੇ ਉਓਧਰ ਨਾਲ ਹੀ ਆ ਗਈ ਨਿਊਜ਼। ਉਹ ਫਿਰ ਥੋੜ੍ਹੀ ਦੇਰ ਰਸਤੇ ਬੰਦ ਹੋ ਜਾਂਦੇ ਹਾਂਜੀ ਹਾਂ। ਹਾਂ, ਰਸਤਾ ਬੰਦ ਹੋਇਆ ਦਾ।
ਹੂੰ, ਆਹ ਬਰਸਾਤ ਸ਼ੁਰੂ ਹੋ ਗਈ ਨਾ ਤੇ ਬਸ ਹੁਣ ਫਿਸਲਣ ਹੋਣੀ ਐ ਪਹਾੜੀਆਂ ਦੀ ਵੀ ਫਿਸਲਣ ਹੋਣੀ ਉਸ ਤਰ੍ਹਾਂ ਵੀ ਫਿਸਲਣ ਹੋਣੀ।
ਹਾਂਜੀ ਉਂਜ ਕਹਿੰਦਾ ਸੀ ਰਸ਼ ਨਹੀਂ ਸੀ ਐ ਜਿਵੇਂ ਹੋਟਲਾਂ ਵਗੈਰਾ ਚ ਰਹੇ ਆ ਨਾ ਰਾਤੀ। ਤੇ ਉਹ ਚ ਪਿੱਛੇ ਦੰਗੇ ਦੁੰਗੇ ਨੀ ਹੋਏ ਉਹਦੇ ਕਾਰਨ ਰਸ਼ ਘੱਟ ਸੀ। ਹਾਂ ਹਾਂ, ਮਤਲਬ ਨਹੀਂ ਤੇ ਬੜੀ ਮੁਸ਼ਕਿਲ ਨਲ ਮਿਲਦੀ ਐ ਜਗ੍ਹਾ ਰਹਿਣ ਲਈ ਬਹੁਤ ਮੁਸ਼ਕਿਲ ਹੋਟਲ ਵੀ ਮਿਲਦੇ ਆ ਜਾਂਦੇ ਆ ਨਾ ਜਿਹਨਾਂ ਨਾਲੇ ਗਏ ਸੀ ਉਹ ਹਰ ਸਾਲ ਹੀ ਜਾਂਦੇ ਆ ਸਮਝੋ ਤੇ ਐਤਕੀ ਦੇ ਕਹਿੰਦੇ ਬੜੇ ਆਰਾਮ ਨਾਲ ਹੋਟਲ ਵਗੈਰਾ। ਖਾਲੀ ਪਏ ਦੇ।
ਆਹ ਟੀ ਵੀ ' ਵੀ ਦਿਖਾ ਰਹੇ ਸੀ ਨਾ ਇੰਨੀ ਸੰਗਤ ਨਹੀਂ ਉਹ ਆਏ ਦੀ ਜਿਸ ਤਰ੍ਹਾਂ ਬਾਹਰ ਕੈਮਰਾ ਮਾਰਦੇ ਨੇ ਤੇ ਉਹ ਉਨੀ ਸੰਗਤ ਨਹੀਂ ਦੱਸੀ ਜਿੰਨੀ ਹਰ ਵਾਰ ਦੱਸਦੇ ਆ।
ਉਹੀ ਨਾ ਫੇਰ ਉਹ ਥੋੜ੍ਹਾ ਕਈ ਲੋਕ ਵੀ ਡਰ ਜਾਂਦੇ ਆ ਨਾ ਵੀ ਨਹੀਂ ਜਾਣਾ ਘਰੋਂ ਬਾਹਰ ਫ ਮੌਸਮ। ਮਾਹੌਲ ਉਹੋ ਜਿਹਾ ਹੋਏ ਤੇ ਫਰ ਦਿੱਕਤ ਹੋ ਜਾਂਦੀ ਆ ਹਾਂਜੀ।
ਬਾਹਰ ਜਾ ਕੇ। ਕਿ ਬੰਦਾ ਕੀ ਕਰੇਗਾ ਨਾ ਕਿਸੇਾਨ ਨੂੰ ਰਸਤਾ ਪਤਾ ਨਾ ਕੁਛ ਕਿੱਥੇ ਵੀ ਜਾਏਗਾ ਕੁਛ ਹੋਏਗਾ ਤੇ। ਇੱਧਰ ਵੀ ਸ਼ਹਿਰ ਸਾਡੇ ਵੀ ਅਮਰਨਾਥ ਯਾਤਰਾ ਸ਼ੁਰੂ ਹੋ ਦੀ ਐ ਨਾ। ਤੇ ਜਤਰੂ ਵੀ ਬਹੁਤ ਆ ਗਿਆ। ਨਾ ਯਾਤਰੂ ਆ ਗਿਆ ਤਾਂ ਮੈਂ ਕਹਿੰਦੀ ਰਹਿਣ ਵਾਸਤੇ ਜਗ੍ਹਾ ਨਹੀਂ ਲੱਭਦੀ ਪਈ ਉਹਨਾਂ ਨੂੰ।
ਉੱਥੇ ਵਿਖਾਉਂਦੇ ਰਹਿੰਦੇ ਲੋਕਾਂ ਨੂੰ ਤਿੰਨ ਤਿੰਨ ਚਾਰ ਚਾਰ ਦਿਨ ਹੋ ਗਏ ਉੱਪਰ ਗਿਆ ਨੂੰ ਵੀ। ਦਰਸ਼ਨ ਨੀ ਹੋ ਰਹੇ ਹਲੇ ਹਾ ਬਾਰਿਸ਼ ਹਾ ਬਾਰਿਸ਼
ਦੁਕਾਨਾਂ ਰਾਤੀ ਬੰਦ ਹੁੰਦੀਆਂ ਨਾ ਤੇ ਉਹਨਾਂ ਦੇ ਸ਼ਟਰਾਂ ਦੇ ਅੱਗੇ ਬਹਿ ਜਾਂਦੇ ਨੇ ਆਪਨੇ ਟੈਚੀ ਵਗੈਰਾ ਰੱਖ ਕੇ ਉਹਨਾਂ ਤੇ ਸੁ ਦੇ ਦੇ ਨੇ ਬਸ
ਹਾਂਜੀ ਉਹ ਹੀ ਨਾ ਕਈ ਤੇ ਵਿਚਾਰੇ ਕਈਆਂ ਨੇ ਤਾਂ ਦੱਸਿਆ ਸੀ ਏਂਜ ਹੀ ਵਾਪਿਸ ਆਏ ਆਂ ਕਿਉਂਕਿ ਤਿੰਨ ਤਿੰਨ ਚਾਰ ਚਾਰ ਦਿਨ ਤੇ ਉੱਪਰ ਲੱਗ ਰਹੇ ਆ ਕਈ ਦੂਰੋਂ ਆ ਰਹੇ ਆ ਤੇ ਫੇਰ ਦਿੱਕਤ ਹੋ ਜਾਂਦੀ ਤ
ਘਰੋਂ ਵੀ ਜਿਸ ਲੇ ਆਂਦੇ ਨੇ ਨਾ ਬੰਦੇ ਸੋਚ ਸਮਝ ਕੇ ਨੀ ਨਾ ਆਦੇ ਪੂਰੀ ਪੂਰੀ ਫੈਮਲੀ ਆ ਰਹੀ ਹੈ ਨਾ ਰਹਿਨ ਦਾ ਪਤਾ ਨਾ ਚਲੋ ਖਾਨ ਪੀਨ ਤਾਂ ਹੋ ਹੀ ਜਾਏਗਾ ਇੱਕ ਮੇਨ ਹੁੰਦਾ ਕਿ ਰਹਿਨ ਦਾ ਅੰਦਰ ਕੋਈ ਫੈਮਲੀ ਵਾਲੇ ਨੂੰ ਤੇ ਕਮਰਾ ਚਾਹੀਦਾ ਈ ਏਨਾ ਭਾਵੇਂ ਜਿਸ ਤਰ੍ਹਾਂ ਮਰਜ਼ੀ ਸੋ ਜਾਵੇ ਬਸ ਉਹ ਦਿੱਕਤ ਹੋਈ ਦੀ ਏ
ਹਾਂ ਅੱਜ ਕੱਲ੍ਹ ਉਂਜ ਵੀ ਬਹੁਤ ਟਰੈਂਡ ਹੋ ਗਿਆ ਛੁੱਟੀਆਂ ਦੇ ਵਿੱਚ ਨਾ ਬਈ ਜਾਨਾ ਹੀ ਜਾਨਾ ਫੈਸ਼ਨ ਹਾਂ ਫੈਸ਼ਨ ਹੋ ਗਿਆ ਸਮਝ ਲਓ ਜਾਂ ਕੁਛ ਵੀ ਦੇਖੋ ਦੇਖੀ ਕਹਿ ਲੋ ਜਾਂ ਕੁਛ ਵੀ ਹਾ ਬਈ ਮਹੋਲ ਈ ਏ ਹਾਂਜੀ ਹਾਂ ਹੋਰ ਕੀ ਕਹਿੰਦੇ ਤੇ ਹੈ ਸਰੀਰ ਦਿਮਾਗੀ ਸੰਤੁਲਨ ਲੈਨ ਚੱਲੇ ਤੇ ਸਰੀਰ ਖ਼ਰਾਬ ਕਰਕੇ ਆ ਗਏ ਆ ਹਾਂ ਇਸ ਤਰ੍ਹਾਂ ਹੀ ਹੋਏ ਗ ਥਕਾਵਟਾਂ ਘਰ ਆ ਕੋ ਉਤਰ ਦੀਆਂ ਨੀ ਹਫ਼ਤਾ ਹਫ਼ਤਾ
ਉਹੀ ਬਾਅਦ ਚੋਂ ਪਤਾ ਲੱਗਦਾ ਨਾ ਚਲੋ ਜਾਨਾ ਵੀ ਜਰੂਰੀ ਏ ੳ ਚੰਗੀ ਜਗ੍ਹਾ ਹੀ ਜਾਨਾ
ਬਹਾਨੇ ਨਾਲ ਫੇਰ ਨਿਕਲਿਆ ਜਾਂਦਾ ਬਸ ਇਹ ਹੈ ੳਝ ਕਿੱਥੇ ਰੋਜ਼ ਜੇ ਟਾਈਮ ਲੱਗਦੇ ਬਹਾਨੇ ਨਾਲ ਨਿਕਲਿਆ ਜਾਂਦਾ ਹਾ ਹਾਂਜੀ ਤੁਸੀਂ ਨੀ ਲਾਇਆ ਕਿਤੇ ਚੱਕਰ ਐਰਕੀ
ਸਾਡਾ ਇਸ ਵਾਰ ਕਿਤੇ ਵੀ ਨਹੀਂ ਲੱਗਿਆ
ਬਸ ਇਸ ਤਰ੍ਹਾਂ ਹੀ ਉਹ ਬੱਚੇ ਹੀ ਚਲੇ ਗਏ ਨੇ ਆਪ ਆਪਣੇ ਵੋਟੀ ਅ ਫੇਰ ਪਿੱਛੇ ਵੀ ਦੇਖ ਰਖਨਾ ਪੈਂਦਾ ਸੀ ਫੇਰ ਰੋਟੀ ਪਾਣੀ ਦਾ ਇਹਨਾਂ ਦੀ ਏ ਜ਼ਿਆਦਾ ਆਪੇ ਤਾਂ ਚਲੋ ਹਾਂ ਬਨਾਏ ਕਰਨੇ ਆ ਥੋੜ੍ਹੀ ਤਿਆਰੀ ਰਹੇ ਨੇ ੳਹ ਵੋਟੀ ਕਹਿੰਦੀ ਸੀ ਲੈਨ ਆ ਜਾਓ ਤੇ ਲੱਗ ਤੇ ਜਾਏਗਾ ਗੱਡੀਆਂ ਦਾ ਈ ਰਸਤਾ ਪਤਾ ਹੋਏ ਦਾ ਨਾ ਜਾਨ ਦਾ ਮੁਸ਼ਕਿਲ ਏ ਬੁਕਿੰਗ ਨਹੀਂ ਹੋ ਇਨਦੀ
ਅੱਛਾ ਅੱਛਾ ਬਾਹੋਏ ਵੀ ਬੜਾ
ਮੈਂ ਕਿਹਾ ਚੱਲ ਆਨ ਦੀ ਹੋਜੇ ਜਾਣ ਦਾ ਤੇ ਕੋਈ ਨੀ
ਹਾਂ ਹਾਂਜੀ ਤੇ ਕਰਾ ਲਓ ਨਾ ਤੁਸੀਂ ਵੇਟਿੰਗ ਚ ਆਏਗੀ ਤੇ ਉਹ ਹੋ ਜਾਏਗੀ ਉਸ ਟਾਈਮ ਤੱਕ ਕਲੀਅਰ ਜੇ ਦਸ ਬਾਰਾਂ ਦਿਨ ਹੈਗੇ ਆ ਤੇ
ਹਾਂ ੳਹ ਮੈਂ ਕਿਹਾ ਚੱਲ ਕਰਾਂਗੀ ਆ ਮੁੰਡੇ ਨੂੰ ਫੋਨ ਤਾਂ ਉਹ ਕਰ ਦੇਗਾ ਆਨ ਵਾਲੀ ਬੁਕਿੰਗ ਤੇ ਜਾਨ ਦਾ ਤੇ ਚਲੋ ਕੋਈ ਨਹੀਂ
ਗੱਡੀ ਆਏਗੀ ਤੇ ਕਲੀਅਰ ਹੋ ਜਾਏਗੀ ਵੈਸੇ ਉਹਨੂੰ ਕਹੋ ਸਟੇਸ਼ਨ ਤੋਂ ਕਿਰਾਏ ਤੇ ਜ਼ਿਆਦਾ ਵਧੀਆ ਕਿਉਂ ਕ
ਸਟੇਸ਼ਨ 'ਤੇ ਹੂੰਨ ੳਹ ਈ ਉੱਥੇ ਹੈ ਨੀ ਜਿਹਨੇ ਕਰਾਨੀ ਏ ਬੁਕਿੰਗ ਤਾਂ ਜਿਹਦੇ ਕੋਲੋਂ ਕਰਾਂਦੇ ਹੈ ਤੇ ਉਹ ਵੀ ਕਹਿੰਦਾ ਵਾ ਆ ਰਿਹਾ ਵੇ ਮਤਲਬ ਨਹੀਂ ਆ ਰਿਹਾ ਵੇਟਿੰਗ ਈ ਚੱਲਦੀ ਪਈ ਏ ਬੁਕਿੰਗ ਹੋਈ ਨਹੀਂ ਕਰ
ਕਲੀਅਰ ਸਟੇਸ਼ਨ ਵਾਲੀ ਜਿਹੜੀ ਵੇਟਿੰਗ ਹੈ ਨਾ ਉਹ ਕਲੀਅਰ ਹੋ ਜਾਂਦੀ ਏ ਦਸ ਪੰਦਰਾਂ ਦਿਨ ਚ ਤੇ ਹੋ ਹੀ ਜਾਂਦੀ ਏ ਤੇ
ਆਹੋ ਮੈਂ ਕਦੀ ਕਰਵਾਈ ਨੀ ਬਸ ਓਹੀ ਹੀ ਕਰਾਉਂਦੇ ਨੇ
ਹਾਂ ਨਹੀਂ ਨਹੀਂ ਕਿਸੇ ਨੂੰ ਕਹੋ ਉਥੇ ਹੀ ਕਰਏ ਨਾ ਉਥੋਂ ਉਹ ਵਾਲ਼ੇ ਸਟੇਸ਼ਨ ਤੋਂ ਕੋਈ ਟਾਈਮ ਥੋੜ੍ਹਾ ਲੱਗਣਾ।
ਨਹੀਂ ਜਿਹੜਾ ਉਹ ਉਸ ਸਾਈਡ ਵੱਲੌ ਹੁੰਦੀ ਨ ਹਮੇਸ਼ਾ ਇਸ ਸਾਈਡ ਤੋਂ ਹੀ ਹੁੰਦੀ ਹੈ ਜਦੋਂ ਵੀ ਜਾਣਾ ਆਉਣਾ ਹੁੰਦਾ ਉੱਧਰੋਂ।
ਹਾਂ ਨਹੀਂ ਉਹ ਤੇ ਅਸੀਂ ਕਿਤੋਂ ਵੀ ਕਰਾ ਸਕਦੇ ਹੋ ਉਹ ਨਹੀਂ ਦਿੱਕਤ ਹੈਗੀ ਇੱਥੋਂ ਵੀ ਤੁਸੀਂ ਕਰਾ। ਸਕਦੇ ਉੱਥੋਂ ਵੀ ਕਰਾ ਸਕਦੇ ਹੋ ਜਿੱਥੋਂ ਤੁਸੀਂ ਆਨਾ ਹੈ ਨਾ ਉੱਧਰੋਂ ਵੀ ਕਰਾ ਸਕਦੇ ਹੋ ਆਏਗੀ ਵੇਟਿੰਗ ਚ ਈ ਲੇਕਿਨ ਕਲੀਅਰ ਹੋ ਜਾਂਦੀ ਏ ਦਸ ਬਾਰਾਂ ਦਿਨ ਚ ਹੋ ਜਾਂਦੀ ਹੈ ਜੇ ਇੱਕ ਦੋ।
ਹਾਂ ਇੱਕ ਨਹੀਂ ਕੋਈ ਕਹਿੰਦਾ ਦੋ ਦਿਨ ਪਹਿਲੇ ਵੀ ਹੋ ਜਾਂਦੀ ਏ। ਇਹ ਵੋਟੀ ਵੀ ਗਈ ਸੀ ਤੇ ਇਹਨੇ ਦੋ ਦਿਨ ਪਹਿਲੇ ਹੀ ਕਰਵਾਏ ਸੀ ਤੇ ਹੋ ਗਈ ਸੀ।
ਹਾਂਜੀ ਹਾਂ ਹੋ ਜਾਂਦੀ ਹੈ ਹਾਂਜੀ ਚਲੋ ਹਾਂਜੀ ਠੀਕ ਵਧੀਆ-ਵਧੀਆ ਜੀ। ਚਲੋ ਬਣਾਓ ਸਲਾਹ। ਠੀਕ ਹੈ ਜੀ ਹਾਂਜੀ ਠੀਕ।
ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।